ਹੈਲੋ! ਹਾਂਜੀ ਸਤਿ ਸਤਿ ਸ੍ਰੀ ਆਕਾਲ ਹੋਰ ਠੀਕ
ਹਾਂਜੀ ਤੁਸੀਂ ਦੱਸੋ ਹੋਰ ਠੀਕ ਔ?
ਬਸ ਵਧੀਆ ਮੈਂ ਨਾ ਕਰ ਰੀ ਸੀ ਬਸ ਪੇੜ ਪੌਦੇਆਂ ਨਾਲ ਲੱਗੀ ਹੋਈ ਸੀ ਮੈਂ ਤੇ ਮੈਂ ਨਾ ਆਂਦੇ ਜਾਂਦੇ ਮਤਲਬ ਤੁਹਾਡਾ ਗਰਾਊਂਡ ਵੇਖਿਆ ਸੀ ਤੁਸੀਂ ਬੜੇ ਸੋਹਣੇ ਫਲਾਵਰਸ ਵਗੈਰਾ ਲਗਾਏ ਹੋਏ ਨੇ ਮਤਲਬ ਹਰ ਇੱਕ ਸਬਜ਼ੀ ਉਗਾਈ ਹੋਈ ਹੈ ਤੇ ਮੈਨੂੰ ਵੀ ਥੋੜ੍ਹਾ ਦੱਸੋ ਕਿਵੇਂ ਕਰਦੇ ਹੋ
ਬਸ ਮੈਨੂੰ ਥੋੜ੍ਹਾ ਬਹੁਤਾ ਸ਼ੌਕ ਹੈਗਾ ਜ਼ਿਆਦਾ ਨਹੀਂ ਕਹਿ ਸਕਦੀ ਕਿ ਹੁਣ ਜਿਵੇਂ ਅਹ ਪਤਾ ਹੈ ਕਿ ਸੁੱਕਾ ਧਨਿਆ ਸੜ ਗਿਆ ਵੇ ਉਹਦੇ ਚ ਮੱਛਰ ਮੁੱਛਰ ਨਿਕਲ ਆਏ ਨੇ ਹੁਣ ਕਿਸੇ ਕੰਮ ਦਾ ਨੀ ਹੈਗਾ ਤੇ ਉਹਨੂੰ ਕੋਈ ਥੋੜਾ ਫਾਲਤੂ ਦਾ ਕੋਈ ਪਲਾਂਟ ਵਗੈਰਾ ਪਿਆ ਉਹ ਸੋਰੀ ਜੋ ਨੀਚੇ ਵਾਲਾ ਗਮਲਾ ਹੁੰਦਾ ਨਾ ਉਹ ਪਿਆ ਦਾ ਨਾ ਉਹਦੇ ਵਿੱਚ ਤੁਸੀਂ ਸੁੱਟ ਦੋ ਅੱਜ ਨਹੀਂ ਤਾਂ ਕੱਲ ਕਦੇ ਨਾ ਕਦੀ ਵੋ ਬੋਈ ਜਾਂਦਾ ਹੈ ਹਰਾ ਧਨੀਆ ਹੋ ਹੀ ਜਾਂਦਾ ਜਿਵੇਂ ਤੁਹਾਡੇ ਕੋਲ ਪਿਆਦਾ ਕੀ ਨਾਮ ਹੈ ਮੈਂਗੋ ਦੀ ਸੀਡ ਅਗਰ ਤੁਹਾਡੇ ਕੋਲ ਗਮਲਾ ਵਗੈਰਾ ਉਹਦੇ ਵਿੱਚ ਪਾ ਦੋ ਕੜੀ ਪੱਤਾ ਕਰਲੋ ਟਮਾਟਰ ਟਟਰ ਦੇ ਜੋ ਬੀਜ ਹੁੰਦੇ ਨਾ ਕਈ
ਹਾਂ ਹਾਂ ਹਾਂ
ਹੋਰ ਦੁਬਾਏ ਦੇ ਨੇ ਔਨੇ ਹੁਨ ਅ ਦੇਖਾਂਗੀ ਮੈਂ ਜਾ ਕੇ ਕੀ ਹੋ ਗਿਆ ਕੀ ਨਈ ਹੋ ਗਿਆ ਦਸ ਪੰਦਰਾਂ ਦਿਨ ਹੋ ਗਏ ਨੇ ਵੀ ਦਿਨ ਹੌ ਗਏ ਨੇ, ਤੇ ਕਈ ਪਿੰਡੀ ਦਾ ਵੀ ਐਵੇਂ ਕਰਦੇ ਨੇ ਪਿੰਡੀ ਪਈ ਹੌਈ ਪੱਕੀਆਂ ਪ ਪੱਕ ਜਾਂਦੇ ਨਾ ਪੂਰੇ ਧੁੱਭ ਈਚ ਪਕਾ ਲਔ ਪੂਰਾ ਓਦੇ ਸੀਡ ਨਾ ਥੋੜੇ ਮੋਟੇ ਮੋਟ ਜਾਂਦੇ ਨੇ ਤੇ ਔ ਔ ਵੀ ਇਹਨੂੰ ਦਬਾ ਦਿੰਦੇ ਨੇ, ਤੇ ਤੇ ਬਾਸ ਉਦੇ ਨਾ ਅ ਫੋਜ ਕੇਅਰ ਦੇ ਉੱਪਰ ਡਿਪੈਂਡ ਕਰਦੈ ਕਈ ਲੋਕ ਬੌਤ ਕੇਅਰ ਕਰਦੇ ਨੇ ਮੇਰੀ
ਹਾਂ ਔ ਤੇ ਹੈ ਈ ਮੇਰੇ ਨਾ ਮਦਰ ਈਨ-ਲੋ ਨੂੰ ਬੜਾ ਸ਼ੌਕ ਹੈਗੈ ਪੇੜ ਪੇੜ ਪੌਦਿਆਂ ਦਾ ਨਾ ਹਾਂ-ਹਾਂ, ਤੁਹਾਡੀ ਅਵਾਜ਼ ਨਾ ਕਾਟ ਰਈ ਏ, ਹੰ ਕਈ ਵਾਰ ਨੈਟਵਰਕ ਇਸ਼ੁ ਹੋ ਜਾਂਦਾ ਐ ਨਾ। ਹਾਂ ਹੁਨ ਠੀਕ
ਔਕੇ ਔਕੇ ਅੱਛਾ, ਤੁਸੀਂ ਮੰਨਦੇ ਔ ਮੈਂ ਨਾ ਅੱਜ ਤੋਂ ਬਾਰਾਂ ਸਾਲ ਪੁਰਾਣੀ ਗੱਲ ਮੈਂ ਤੁਆਨੂੰ ਕਰਨੀ ਆ ਅੱਛਾ ਬਾਰਾਂ ਹਾਂ ਬਾਰਾਂ ਸਾਲ ਪੁਰਾਣੀ ਇੱਕ ਨਾ ਮਨੀ ਪਲਾਂਟ ਹੁੰਦਾ ਹੈ ਮਨੀ ਪਲਾਂਟ ਕਹਿੰਦੇ ਨੇ ਕਿਸੇ ਦੇ ਘਰੋਂ ਨਾ ਚੋਰੀ ਕਰਕੇ ਨਾ ਉਗਾਉਂਦੇ ਨੇ
ਅੱਛਾ ਅੱਛਾ
ਚੋਰੀ ਕਰ ਦੀ ਆਵਾਜ਼ ਆ ਰਹੀ ਹੈ ਠੀਕ ਹੈ ਤੇ ਮੈਂ ਨਾ ਕਿਸੇ ਦੇ ਘਰ ਚੋਰੀ ਹੀ ਦਿੱਤਾ ਸੀ ਕਿਸੇ ਘਰ ਨਾ ਚੋਰੀ ਕਰਕੇ ਨਾ ਆਪਣੇ ਘਰ ਉਗਾੳ ਤਾਂ ਤੇ ਅੱਜ ਤੁਸੀਂ ਪਲਾਂਟ ਮੈਂ ਤੁਹਾਨੂੰ ਕਿੰਨਾ ਦੱਸਾਂ ਇੰਨਾ ਵੱਡਾ ਪਲਾਂਟ ਹੈ ਇਹਦਾ ਇਨਾ ਵੱਡਾ ਇੱਕ ਪੌਦਾ ਇੰਨਾ ਪੂਰਾ ਉੱਤੋਂ ਤੱਕ ਫੈਲ ਗਿਆ ਮਨੀ ਪਲਾਂਟ ਸਾਰਾ ਔਰ ਇੱਕ ਇੱਕ ਪੱਤਾ ਇੰਨਾ ਵੱਡਾ ਮਤਲਬ ਮੈਂ ਤੁਹਾਨੂੰ ਕਿਵੇਂ ਦੱਸਾਂ ਜੀ ਪੰਜ ਨਹੀਂ ਨਹੀਂ ਪੂਰੀ ਪੂਰੀ ਲੜੀ ਮਤਲਬ ਛੁੱਟੀ ਸੀ ਸੀ ਹੱਥ ਜਿੰਨੀ ਲੜੀ ਹੋਏਗੀ ਉਸ ਵਕਤ ਮੈਂ ਚੋਰੀ ਕੀਤੀ ਜਸੀਂ ਮੈਨੂੰ ਕਿਸੇ ਨੇ ਕਿਹਾ ਸੀ ਇਹ ਚੋਰੀ ਕਰਕੇ ਲਾਉਂਦੇ ਨੇ ਚਝੁੱਕ ਲੈ ਮੈਂ ਕਿਸੇ ਦੇ ਘਰ ਗਏ ਸੀ ਸੀ ਉਦੋਂ ਚੁੱਕ ਲਈ ਮੈਂ ਉਹ ਚੁੱਕ ਕੇ ਆਉਂਦੇ ਮੈਂ ਲਾ ਲਈ ਤੇ ਅੱ ਜਦੋਂ ਦਾ ਇੰਨਾ ਵੱਡਾ ਪੱ ਤਾਂ ਮੈਂ ਤੁ ਮੈਂ ਕੀਂਵੇਂ ਮੈਜਰਮੈਂਟ ਕਰਕੇ ਦੱਸਾਂ ਕਿੰਨਾ ਵੱਡਾ ਪੱਤਾ ਹੋਵੇ ਜਿਵੇਂ ਚੇਅਰ ਸੰਭਨ ਲਓ ਚੇਅਰ ਤੇ ਇੱਕ ਸੀਟ ਹੁੰਦੇ ਨਾ ਥੱਲੇ ਵਾਲੀ ਕਿੰਨੀ ਵੱਡੀ ਚੇਅਰ ਸੀਟ ਇੰਨਾ ਵੱਡਾ ਇੱਕ ਪੱਤਾ ਉਹਦਾ ਹੁਣ ਮੈਂ ਆਪਣੀ ਦਰਰਾਣੀ ਨੂੰ ਦੱਸਿਆ ਹੁਨੂੰ ਮਜ਼ਾਕ ਕਰਦੀਵੇ ਕਹਿੰਦੇ ਹੁਣ ਤੁਸੀਂ ਆਪਣੇ ਪੇਕੇ ਤੋ ਚੋਰੀ ਕਰਕੇ ਲਏ ਆਓ ਕਹਿੰਦੇ ਤੁਸੀਂ ਚੋਰੀ ਕਰਕੇ ਪੇਕੇ ਲਾਇਆ ਹੁਣ ਫੇ ਚੋਰੀ ਕਰਕੇ ਲਿਆ ਮੈ ਕਿਹਾ ਨਹੀ ਮੰਦਾ ਨਾ ਕਿੱਧਰ ਹੋਰੋ ਚੋਰੀ ਕੀਤੀ ਜਾਵੇ ਪੇਕੇਯੋੰ ਨਈ ਕਿੱਤੀ ਜਾਂਦੀ ਮੈਂ ਕਿਹਾ ਚਲ ਕੋਈ ਨਈ ਮੈਂ ਲੈ ਆਵਾਂਗੀ ਚੋਰੀ ਨੇ ਕਰਾਂਗੀ ਸਾਹਮਣੇ ਪੁੱ ਕੇ ਲੈ ਆਵਾਂਗੀ ਮੈਂ
ਹਾਂ ਨਹੀਂ ਅਗਰ ਤੁਸੀਂ ਉਤਾਰੋਗੇ ਪਤਾ ਨੀ ਲੱਗ ਜਾਂਦਾ ਚੋਰੀ ਕੀ ਕਰਨ ਹਨਾ ਤੇ ਤੁਸੀਂ ਕਿਵੇਂ ਚੋਰੀ ਕਰ ਲਈ ਫਿਰ
ਮੈਂ ਨਾ ਐਕਚੁਲੀ ਉਸ ਦੌਰਾਨ ਨਾ ਮੇਰੀ ਦੀਦੀ ਹੈ ਨਾ ਕਿਸੇ ਦੇ ਘਰ ਕਿਰਾਏ ਚ ਰੇਂਦੀ ਸੀ ਰੈਂਟ ਤੇ ਰੈਂਦੀ ਸੀ ਕਿਸੇ ਦੇ ਘਰ ਹਾਂ ਤੇ ਉਦੋਂ ਲੱਗੇ ਦਾ ਸੀ ਫੇਰ ਮੈਨੂੰ ਤਾਂ ਇੰਨੀ ਸਮਝ ਨੀ ਹੁੰਦੀ ਸੀ ੳਸ ਵਕਤ ਮੇਰ ਦੀਦੀ ਨੇ ਮੈਨੂੰ ਕੇਆ ਕਿ ਵੀ ਨਾ ਤੂੰ ਨਾ ਏ ਚੁੱਕ ਲੈ ਥੋੜਾ ਸਾ ਇਹ ਚੁੱਕ ਪੁੱਟ ਲੈ, ਤੇ ਆਪਣੇ ਘਰ ਲਾ ਲਈਂ ਤੇ ਮੈਂ ਔਦਾ ਪੁੱਟ ਲਿਆ, ਤੇ ਫੇਰ ਅੱਜ ਔਨੇ ਪ ਵਡੇ-ਵਡੇ ਪਤ ਦੇ ਨੇ ਮੈਂ ਤੇ ਕੀਨਾ ਖੁਸ਼ੀ ਹੁੰਦੀ ਏ, ਮੈਂ ਆਪਨੇ ਹੱਥੀਂ ਇੱਕ ਪੇੜ ਲਾਇਆ ਸਿਰਫ਼ ਜ਼ਿੰਦਗੀ ਚ ਮੈਂ ਆਪਨੇ ਹੱਥੀਂ ਇੱਕੋ ਪੇੜ ਲਾਇਆ ਆਪੇਨ ਪੇਕੇ ਉਹ ਇੰਨੋ ਵੱਡਾ ਇਨਾ ਵੱਡ ਹੋਇਆ ਦਾ ਐ ਨਾ ਬੌਤ ਵਡਾੱ ਤੇ ਅੱਛਾ ਲੱਗਦੈ, ਤੁਸੀ ਵੀ ਲਗਾਨਾ ਫੇਰ ਜੇ ਤੁਸੀਂ ਆਪਨੀ ਅੱਖੀਂ ਦੇਖੋਗੇ ਨਾ ਔ ਏਨਾਂ ਵੱਡ ਹੁੰਦਾ ਸੋ ਮਾਨ ਬੜਾ ਖੁਸ਼ ਹੋਏਗਾ
ਤੁਸੀਂ ਮੰਨੋ ਕਿ ਮੈਂ ਨਾ ਥੋੜੇ ਦਿਨ ਪੈਲੇ ਮੈਂ ਆਪਨੀ ਸਿਸਟਰ ਘਰ ਗਈ ਸੀ। ਉੱਥੋਂ ਮੈਂ ਇੱਕ ਇਨਸੁਲਿਨ ਦਾ ਔਦਾ ਦੇ ਕੋਲੋਂ। ਤੇ ਔਨੇ ਮੈਨੂੰ ਬੋਲਿਆ ਕਿ ਜਿਵੇਂ ਮੈਂ ਤੈਨੂੰ ਦਿੱਤਾ ਐ ਨਾ ਤੂੰ ਐਵੇਂ ਈ ਜਾ ਕੇ ਔਥੇ ਲਗਾ ਦੀਂ
ਸਈ ਐ।
ਉਹ ਮੈਂ ਲਗਾਇਆ ਤੇ ਉਹ ਤੇ ਪਲਰ ਆ ਹੀ ਨਹੀਂ ਉਹ ਬਿਲਕੁਲ ਹੀ ਡੈਡ ਹੀ ਹੋ ਗਿਆ ਸੁ
ਹਾਂ, ਕਦੇ ਨਾ ਕਦੇ ਕਿਆ ਆਪਾਂ ਹੁਣ ਤੁਸੀਂ ਪਾਣੀ ਦੇਈ ਜਾਓ -ਦੇਈ ਜਾਓ।
ਨਹੀਂ ਮੈਂ ਫਿਰ ਉਹਨੂੰ ਪੁੱਛਿਆ ਸੀ ਹਾਂ ਮੈਂ ਉਹਨੂੰ ਪੁੱਛਿਆ ਸੀ ਉਹ ਕਹਿ ਰਹੀ ਸੀ ਕਿ ਮੈਂ ਦਿੱਤੇ ਮੈਂ ਕਿਹਾ ਸ਼ਦੈਨ ਤੂੰ ਜਾੜ ਤਾਂ ਦਿੰਦੀ ਮੈਨੂੰ ਜੜ ਬਿਨਾਂ ਥੋੜਾ ਪੌਦਾ ਉੱਗਣਾ ਸੀ।
ਸਹੀ ਹੈ ਯਾਰ ਪਰ ਮੈਂ ਜੋ ਲੈ ਕੇ ਆਈ ਸੀ, ਨਾ ਇੱਕ ਲੜੀ ਦੀ ਲੜੀ ਲਿਆਈ ਸੀ ਮੈਂ ਵੀ ਜੜ ਨਹੀਂ ਲੈ ਕੇ ਆਈ ਸੀ।
ਅੱਛਾ।
ਬਾਕੀ ਨਾ ਵੈਦਰ ਵੀ ਤਾਂ ਹੁੰਦਾ ਨਾ ਹੁਣ ਥੋੜਾ ਕਿੰਨਾ ਸਮਰ ਵੀਕ ਸਮਰ ਵਿਨ ਚੱਲ ਰਿਹਾ।
ਹਾਂ, ਉਹ ਤਾ ਤੇ ਹੈਹੀ ਹਾਂ, ਨਹੀਂ ਫਿਰ ਉਹਨੇ ਮੈਨੂੰ ਦੱਸਿਆ ਸੀ ਕਹਿੰਦੀ ਸੀ ਕਿ ਉਹਨਾ ਘਰ ਹੈਗਾ। ਤੂੰ ਨਾ ਬਈ ਉੱਥੋਂ ਲੈ ਆਈ ਤੇ ਉਹਨਾਂ ਦਾ ਮਤਲਬ ਕਾਫ਼ੀ ਵੱਡਾ ਹੋਇਆ ਪੌਦਾ ਇਨਸੁਲਿਨ ਦਾ ਉੱਥੋਂ ਲੈ ਲਈ ਜੜ ਜੜ ਸਮੇਤ ਲੈ ਲਈ।
ਸਹੀ ਐ -ਸਹੀ ਐ। ਹੁਣ ਐਕਚੁਲੀ ਮੇਰੇ ਵੀ ਪੇਕੇ ਲੱਗਿਆ ਦਾ ਤੇ ਕਦਰ ਨਹੀਂ ਕਰਦੇ ਹੁਣ ਮੈਂ ਦੇਖ ਕੇ ਆਣਾ ਉਹ ਕਿੰਨਾ ਵੱਡਾ ਹੋਇਆ ਦਾ। ਹੁਣ ਮੇਰੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਸੀ ਲਗਾਈ ਕਿ ਉਹਨੇ ਲਗਾਇਆ ਹੁਣ ਸਾਡਾ ਤੂੰ ਸਾਡਾ ਨਾਲ ਖੁੱਲੀ ਜਗ੍ਹਾ ਵੈ ਦੇਖੋ ਇੱਕ ਤੁਸੀਂ ਆਪਣੀ -ਆਪਣੀ -ਆਪਣੀਂ ਟੈਰਿਸ ਤੁਸੀਂ ਪਲਾਂਟਸ ਉਗਾ ਰਹੇ ਹੋ ਇਹ ਤੁਸੀਂ ਧਰਤੀ ਤੇ ਲਗਾ ਰਹੇ ਹੋ ਸਮਝ ਰਹੇ ਹੋ ਨਾ। ਉਹ ਦੋਨੋ 'ਚ ਬਹੁਤ ਫ਼ਰਕ ਐ। ਬਹੁਤ ਫ਼ਰਕ ਐ ਹਾਂਜੀ ਉਹ ਤਾਂ ਬੜਾ ਹਾਂਜੀ- ਹਾਂਜੀ ਉਹ ਬੜਾ ਹੀ ਬੜਾ ਉੱਚਾ ਜਾਏ ਹੁਣ ਉਹ ਵਿਚਾਰਾ ਐ ਨਿੱਕੇ ਜਿਹੇ ਗਮਲੇ ਦੇ ਵਿੱਚ ਹੈਗਾ ਉਹਨੂੰ ਟਾਈਮ ਲੱਗੇਗਾ। ਤੇ ਹੁਣ ਉਹ ਬੜਾ ਵੱਡਾ ਹੋਏਗਾ ਹੈਗਾ। ਤੁਸੀਂ ਮੰਨਦੇ ਹੋ ਮੈਂ ਅੱਜ ਤੋਂ ਅ ਛੇ ਵਜੇ ਪੁਰਾਣੀ ਗੱਲ ਦੱਸ ਰਹੀ ਹਾਂ ਮੈਂ ਆਪਣੇ ਡੈਡੀ ਨੂੰ ਨਾ ਕੜੀ ਪੱਤਾ ਦੇਖ ਕੇ ਆਈ ਸੀ। ਮੈਂ ਕਿਹਾ ਡੈਡੀ ਜੀ ਕੜੀ ਪੱਤਾ ਲਗਾ ਲੈ ਠੀਕ ਹੈ ਮੈਂ ਇੱਕ ਡੈਡੀ ਕਹਿੰਦਾ ਮੈਂ ਲਗਾ ਲੈਦਾ ਫਿਰ ਮੈਂ ਨਾ ਗਈ ਤਿੰਨ ਚਾਰ ਮਹੀਨੇ ਮੈ ਡੈਡੀ ਕੋ ਜੀ ਪੁੱਛ ਰਿਆ ਮੈਂ ਕਿਹਾ ਡੈਡੀ ਜੀ ਕੜੀ ਪੱਤਾ ਕਿੱਧਰ ਐ ਮੈਂ ਕਿਹਾ ਉਹਦੇ ਇੱਕ ਪੇੜ ਹੋ ਗਿਆ ਬ ਇੰਨਾ ਵੱਡਾ ਪੇੜ ਉਗਿਆ ਦਾ ਸੀ। ਪਤਾ ਮੈਂ ਕਿਤਨੀ ਖੁਸ਼ੀ ਹੁੰਦੀ ਦੇਖ ਕੇ, ਉਹ ਤਾਂ ਬਹੁਤ ਅੱ ਗਨਰੀ ਗ੍ਰਨਰੀ ਨਾ ਬਹੁਤ
ਹੂੰ ਪਹਿਲੋਂ ਮੈਨੂੰ ਨੀ ਸੀ ਪਰ ਹੁਣ ਮੈਨੂ ਥੋੜ-ਥੋੜਾ ਹੋ ਰਿਹਾ। ਕਿ? ਹਾਂ, ਅੱਛੀ ਚੀਜ਼ ਹੈ ਹੋਣਾ। ਚਾਹੀਦਾ ਹੈ।
ਸਹੀ ਗੱਲ ਹੈ, ਬਿਲਕੁਲ-ਬਿਲਕੁਲ ਤੁਹਾਡੇ ਘਰ ਦੇ ਆਸ-ਪਾਸ ਹੈ ਨੀ ਕੋਈ ਖੁੱਲੀ ਜਗ੍ਹਾ, ਜਿੱਥੇ ਤੁਸੀਂ? ਪ੍ਰਾਂਲਟਸ ਵਗੈਰਾ ਉਗਾ ਸਕੋ।
ਨੀ, ਸਾਡੇ ਨੀਚੇ ਸੀ ਮਤਲਬ ਖੁੱਲਾ ਗਰਾਉਂਡ ਸੀ ਇੱਕ ਕੱਚਾ, ਹਾਂ ਅਸੀਂ ਪਹਿਲੇ ਉੱਥੇ ਲਗਾਏ ਹੋਏ ਸੀ ਸਾਰੇ ਪਰ ਨਾ ਹੁਣ ਅਸੀਂ ਪੱਕਾ ਕਰਾ ਲਿਆ ਸੀ।
ਓਕੇ-ਓਕੇ, ਠੀਕ ਹੈ।
ਜਗ੍ਹਾ ਬਣ ਗਈ ਖੇਲਣ ਦੀ।
ਗੱਲ ਤਾਂ ਠੀਕ ਹੈ ਬਿਲਕੁਲ।
ਬਾਰਿਸ਼ ਵਗੈਰਾ ਆਉਂਦੀ ਸੀ ਨਾ ਤੇ ਬੜਾ ਗੰਦ ਪੈ ਜਾਂਦਾ ਸੀ ਬੜਾ ਮਿੱ ਮਿੱਟੀ-ਮਿੱਟੀ, ਪਾਣੀ-ਪਾਣੀ ਹੋ ਜਾਦਾ ਸੀ। ਫੇਰ ਅਸੀਂ ਉਹ ਪੱਕਾ ਹੀ ਕਰਾ ਲਿਆ ਕਿ ਚਲ ਬੱਚੇ ਵੀ ਖੇਲ ਲੈਣਗੇ ਤੇ ਹੁਣ ਅਸੀਂ ਆਪ ਹੀ ਉੱਥੇ ਬੈਠੇ ਰਹਦੇ ਹ ਚੇਅਰ ਵਗੈਰਾ ਵਿਛਾ ਕੇ
ਨਹੀਂ, ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਮੇਰੇ ਵੀ ਮੇਰੇੇ ਪੇਕੇ ਵੀ ਐਵੇਂ ਖੁੱਲ ਤੇ, ਬਹੁਤ ਅੱਛਾ ਲੱਗਦਾ ਹੈ। ਬਸ ਥੋੜਾ ਪੱਕਾ ਕਰਾਾਲਓ ਨਾ ਉਹਦਾ ਇੱਕ ਨੁਕਸਾਨ ਜ਼ਰੂਰ ਹੈਗਾ ਨੇ ਅਗਰ ਬੱਚਾ ਤੁਹਾਡਾ ਸਾਈਕਲ ਚਲਾਉਂਦਾ ਪਿਆ ਡਿੱਗ ਗਿਆ ਤੇ ਉਹਨੂੰ ਸੀਧਾ ਸਿਰ ਤੇ ਚੋਟ ਲੱਗਣੀ ਹੈ।
ਤੇ ਇੱਕ ਵਾਰ ਲੱਗੀ ਸੀ ਨਾ ਮੇਰੇ ਹਾਂ ਇੱਕ ਵਾਰ ਲੱਗੀ ਸੀ ਉਹ ਬਸ ਉਹ ਜਿਹੜੇ ਹੁੰਦੇ ਨਾ ਪੈੋਡਲ ਵਾਲੀ ਸਾੲਕਿੰਲ ਹੁੰਦੀ ਹੈ, ਉਹ ਚਲਾ ਰਿਹਾ ਸੀ। ਉਹ ਗੋਲ-ਗੋਲ ਘੁੰਮਦਾਇਆ ਪੇਆ ਸੀ ਪਤਾ ਚੱਕਰ ਆਇਆ ਕੀ ਹੋਇਆ ਉਹ ਡਿੱਗਿਆ ਉਹ ਉੱਪਰ ਉਹਦੇ ਪਾ ਰਹੇ ਸੀ ਬੜੀ ਉਹ ਪਰੋਟੀ ਕਯੋ?
ਹਾਂ, ਉਹੀਨਾ।
ਹਾਂ, ਤੇ ਉਹ ਬਲਕਿ ਉਦੋਂ ਮੇਰੇ ਬ੍ਰਦਰ ਦੀ ਮੈਰਿਜ ਮੈਰਿਜ ਦੇ ਵਿੱਚ ਵਿਚਾਰਾ ਐਵੇਂ ਗਿਆ।
ਹਾਂਜੀ। ਬਸ, ਇਹਦਾ ਇਹ ਨੁਕਸਾਨ ਹੁੰਦਾ ਹੈ। ਪਰ ਪੱਕਿਆ ਦਾ ਨਾ ਹੁਣ ਸਾਡਾ ਇੱਕ ਚੂਲਾ ਲੱਗਿਆ ਦਾ ਉਹਦੇ ਥੱਲੇ ਨਾ ਪਹਲੇ ਕੱਚੀ-ਕੱਚੀ ਮਿਟੀ ਕੀ ਹੁੰਦੀ ਸੀ, ਬੱਚੇ ਡਿੱਗਦੇ ਸਨ ਕਿ ਸੱਟ ਹੀ ਲੱਗਦੀ ਸੀ ਹੁਣ ਔ ਕਰਵਾ ਲਿਆ ਪੱਕਾ ਤੇ ਫੇਰ ਮੈਂ ਨਾ ਐਕਚੁਲੀ ਮੈਂ ਜੋ ਗੱਲ ਕਰ ਤੇ ਨਾ ਉਹ ਹੰਡਰਡ ਪਰਸੈਂਟ ਸਹੀ ਗੱਲ ਕਰਨੀ ਆ ਤੇ ਉਹ ਡਿੱਲ ਲੱਗ ਜਾਂਦੀ ਐ ਕਿਵੇ ਮੈਂ ਆਪਣੇ ਡੈਡੀ ਨੂੰ ਕਿਆ ਮੈਂ ਕਿਆ ਡੈਡੀ ਜੀ ਐ ਕੀ ਕੀਤਾ ਨੇ ਇੱਕ ਤਾਂ ਪੈਸਾ ਵੀ ਲਗਵਾਇਆ ਤੁਸੀ ਉੱਤੋਂ ਤੁਸੀ ਇੱਟਾਂ ਪਵਾ ਲੇ ਰੇ ਔ ਹੁਣ ਕੋਈ ਬੱਚਾ ਗਿਰੇ ਤੇ ਉਦੇ ਸਿੱਧਾ ਖੂਨ ਨਿਕਲੇ ਪੈਲੇ ਖੂਨ ਨੀ ਨਿਕਲਦਾ ਸੀ। ਪੈਲੇ ਬਚਾ ਡਿੱਗਦਾ ਸੀ ਖੂਨ ਨੀ ਨਿਕਲ ਹੁਣ ਖੂਨ ਨਿਕਲੇਗਾ। ਮੇਰੇ ਡੈਡੀ ਚੁੱਪ ਹੋ ਗਏ ਕਿ ਗੱਲ ਤਾਂ ਸਈ ਕਰ ਦਿੱਤੀ।
ਹੂੰ, ਹੂੰ, ਹੂੰ। ਚਲੋ, ਮੈਂ ਵੀ ਤੇ ਮਤਲਬ ਹੁਣ ਬੱਚਿਆਂ ਨੂੰ ਨਾ ਸਮਝ ਆ ਗੀ ਕਿ ਹਾਂ ਫਰਸ਼ ਪੱਕਾ ਹੋ ਗਿਆ, ਹੁਣ ਨੀ ਅਸੀ ਕੁਛ ਕਰਨਾ। ਹਾਂ।
ਮੇਰਾ ਬੇਟਾ ਸਾਈਕਲ ਚਲਾਂਦਾ ਈ ਮੈਨੂੰ ਹਰ ਟਾਈਮ ਬੋਲਦੀ ਰਹਿੰਨੀ ਆਂ ਸਾਈਕਿਲ ਲਗਾਔ ਉਨੂੰ ਪਲਾਂਟਸ ਦਾ ਸ਼ੌਕ ਐ ਮੇਰੇ ਬੇਟੇ ਨੂੰ। ਕੋਈ ਨੀ ਹੁਣ ਜਿਵੇਂ ਵੇਕ ਵੇਕੇਸ਼ਨਸ ਚੱਲ ਰਈ ਐ ਨਾ ਤੁਸੀ ਆਪਣੇ ਬੱਚੇ ਨੂੰ ਨਾਲ ਲਗਾਔ। ਇਹ ਇੱਕ ਪਲਾਂਟ ਲਗਾ ਇਹਨੂੰ ਡੇਲੀ ਪਾਣੀ ਦੇ ਤੇ ਤੂੰ ਆਪਣੀਆਂ ਅੱਖੀ ਇਨੂੰ ਉਗਦਾ ਹੋਇਆ ਤੇ ਘਰ ਸਵੇਰੇ ਸ਼ਾਮ ਦੇਖ ਕੇ ਆ, ਚੱਕਰ ਲਾ ਕੇ ਆ। ਮੈਂ ਵੀ ਇਹੀ ਕਰ ਕੇਨੀ ਆਂ ਆਪਣੇ ਬੇਟੇ ਨੂੰ ਮੈਂ ਮੈਂ ਨਾ ਦਿਔਰ ਦੇ ਮਗਰ ਪੈਂਦੀ ਸੀ ਕੇ ਇੱਕ-ਦੋ ਪਲਾਂਟ ਲੈ ਕੇ ਆਣੇ ਨੇ ਚੱਲ ਮੇਰੇ ਨਾਲ ਤੇ ਹੁਣ ਔ ਤਾਂ ਨਾ ਬਸ ਸੁਣਦਾ ਨੀ ਕੈਣਾ, ਹੁਣ ਮੈਂ ਖੁਦ ਈ ਜਾਨੈ।
ਅੱਛਾ। ਚਲੋ, ਹਾਂ ਮੈਂ ਵੈਸੇ ਬਸ ਪੌਦਾ ਤਾ ਏਈ ਕਰਦੇ ਵੀ ਸੀ ਮੈਂ ਕਿਆ ਚਲ ਮੈਂ ਤੁਆਡੇ ਕੋਲ ਪੁੱਛਨੀ ਆਂ। ਤੁਸੀ ਮੈਨੂੰ ਸਈ ਆਈਡੀਆ ਦਿੱਤਾ ਕਿ ਜਿਹੜੀ ਵੀ ਚੀਜ਼ ਹੁੰਦੀ ਏ ਬੀ ਵਗੈਰਾ ਪਾ ਦੋ ਵਿੱਚ
ਹਾਂਜੀ, ਅਗਰ ਤੁਆਡੇ ਕੋਲ ਜਿਵੇਂ ਖਾਲੀ ਪਏ ਦੇ ਨੇ
ਹੂੰ, ਹੂੰ, ਹੂੰ ਚਲੋ ਕੋਈ ਨੀ ਮੈਂ ਦੇਖਾਂਗੀ ਹਾਂ, ਹੂੰ-ਹੂੰ ਨਈ ਜਗ੍ਹਾ ਤੇ ਮੈਨੂੰ ਸੀ ਛੱ ਤ ਤੇ ਗਮਲੇ ਵਗੈਰਾ ਈ ਰੱਖੇ ਹੋਏ ਨੇ ਔਦੇ ਵਿੱਚ ਈ ਕਰਨੇ ਆਂ।
ਠੀਕ ਐ। ਹਾਂ, ਬਸ ਤੁਸੀ ਤੁਆਡੇ ਤੇ ਜਗ੍ਹਾ ਬੜੀ ਅੱਛੀ ਸੀ ਬਟ ਤੁਸੀ ਪੱਕੀ ਕਰ ਲਈ। ਚਲੋ
ਨਈ ਥੋੜੀ ਜੀ ਜਗਾ, ਥੋੜੀ ਜਗਾ ਰੱਖੀ ਹੋਈ ਏ ਉੱਥੇ ਅਸੀਂ ਉਗਾਏ ਹੋਏ ਨੇ ਪੇੜ ਬੜੇ ਵੱਡੇ-ਵੱਡੇ ਹੋ ਗਏ ਨੇ ਹੁਣ, ਹਾਂ। ਚਲੋ, ਹਾਂ। ਚਲੋ ਕੋਈ ਨੀ ਜਿਵੇਂ ਤੁਸੀ ਕੈ ਰਏ ਔ ਨਾ ਮੈਂ ਉਂਝ ਈ ਘਰ ਆਈਂ ਆਂ। ਚਲੋ ਠੀਕ ਐ, ਹੋਕੇ। ਠੀਕ ਹੈ ਜੀ, ਹਾਂ ਹਾਂਜੀ।
ਜੀ।